ਸਾਸੀ ਕਾਲ ਜੀ।
ਸ਼ਾਸਰੀ ਕਾਲ ਜੀ, ਹੋਰ ਠੀਕ-ਠਾਕ?
ਕਿਵੇਂ ਓਂ?
ਠੀਕ ਆਂ ਜੀ, ਵਦੀਆ।
ਏਦੀ ਵਾਜ਼ ਘਾੱਟ ਆ ਰੀ ਐ ਜੀ।
ਅੱਛਾ ਜੀ, ਹੋਰ ਉੱਚੀ ਬੋਲ ਪਾਨੇ ਆਂ ਜੀ ਆਪਾਂ।
ਹੈਲੋ।
ਹੈਲੋ, ਹੁਨ ਤਾ ਓਂਦੀ ਹੋਣੀ ਜੀ ਵਦੀਆ?
ਹਾਂਜੀ-ਹਾਂਜੀ, ਹੋਰ ਦੱਸੋ ਕਿਵੇਂ ਓਂ?
ਠੀਕ ਆਂ ਜੀ, ਠੀਕ ਆਂ ਵਦੀਆ।
ਕੀ ਕਰ ਰੇ ਸੀ?
ਬਾੱਸ, ਫੇਰੀ ਸੀ।
ਅੱਛਾ ਜੀ।
ਹਾਂ, ਅੰਦਰ ਬੈਠੇ ਸੀ ਏਸੀ ਲਾ ਕੇ।
ਚਲੋ ਵਦੀਐ।
ਹਾਂ, ਹਾਂਜੀ, ਹਾਂ।
ਲਾਈਟ ਦਾ ਵੀ ਬੋਤ ਚੱਕਰ ਪੈ ਰੇਆ।
ਹਾਂਜੀ-ਹਾਂਜੀ ਪੈਰੇਯਾ ਗਰਮੀ ਕਾਰਕੇ ਐ ਜੀ ਲਿੱਟ ਦਾ ਚੱਕਰ।
ਹਾਂਜੀ-ਹਾਂਜੀ।
ਹਾਂਜੀ।
ਹੋਰ, ਕਿਸ ਟੋਪਿਕ ਤੇ ਗਾੱਲ ਕਾਰ ਰੇ ਆਂ ਅੱਜ ਮੇਰੇ ਨਾਲ?
ਹੈਂਜੀ।
ਕਿਸ ਟੋਪਿਕ ਤੇ ਗੱਲ ਕਰੋਂਗੇ ਅੱਜ ਮੇਰੇ ਨਾਲ?
ਤੁਸੀ ਦੱਸੋ ਕੇੜੇ ਤੇ ਕਰਨੀ ਆ ਜੀ। ਹਾਂਜੀ, ਹਾਂ ਕਾਰ ਲੋ ਜੀ। ਠੀਕ ਐ ਜੀ।
ਹੈਲੋ, ਹਾਂਜੀ ਅਖਬਾਰਾਂ ਦੇ ਬਾਰੇ ਗਾੱਲ ਕਰ ਲੈਨੈ ਆਂ।
ਕਾਰ ਲੋ ਜੀ, ਕਾਰ ਲੋ, ਕੋਈ ਗਾੱਲ ਨੀ।
ਹਾਂਜੀ, ਦੇ ਕੋ ਹੁਣ ਅਖਬਾਰ ਐ ਜੀ, ਆਪਣੇ ਵਾਸਤੇ ਬੋਤ ਜ਼ਰੂਰੀ ਐ, ਹਨਾ।
ਹਾਂਜੀ-ਹਾਂਜੀ।
ਹਾਂਜੀ, ਜਿਵੇਂ ਸੁਬਾ-ਸੁਬਾ ਦੇਖੋ ਕਈ ਲੋਕਾਂ ਨੂੰ ਆਦਤ ਹੈ ਚਾ ਦੇ ਨਾਲ-ਨਾਲ, ਐਨਾਂ ਨੂੰ ਅਖਬਾਰ ਚਾਈਦੈ। ਹਾਂਜੀ, ਓਦੇ ਵਿੱਚੋ ਦੇਖੋ, ਆਪਾਂ ਨੂੰ ਬਹੁਤ ਕੁਛ ਦੇਖਨ ਨੂੰ ਮਿਲਦੈ।
ਹਾਂਜੀ-ਹਾਂਜੀ।
ਹਾਂਜੀ ਕੋਈ ਖ਼ਬਰ ਆਪਾਂ ਨੂੰ ਨਈ ਆਪਣੇ ਆਪਸ ਆਲੇ ਦੁਆਲੇ ਮਤਲਬ ਹੂੰ। ਦੀ ਐ ਓ ਆਪਾਂ ਨੂੰ ਅਖਬਾਰ ਰਾਹੀਂ ਪਤਾ ਲੱਗ ਜਾਂਦੀ ਐ।
ਹਾਂਜੀ-ਹਾਂਜੀ-ਹਾਂਜੀ।
ਤੇ ਬਾਕੀ ਕੋਈ ਫਿਲਮੀ ਨਿਊਜ਼ ਆ ਗਈ ਕੋਈ ਨਵੀਂ ਮਤਲਬ ਫਿਲਮ ਆਣੀ ਏ। ਜਾ ਹਾਂਜੀ। ਇੱਕ ਤਰ੍ਹਾਂ ਤੁਸੀਂ ਇਹ ਲਾ ਲੋ ਵੀ ਆਪਣੇ ਰਾਹੀਂ ਆਪਣੇ ਕੋਲੇ ਇਹ ਅਖ਼ਬਾਰਾਂ ਰਾਹੀਂ ਬਹੁਤ ਕੁਛ ਦੇਖਣ ਨੂੰ ਮਿਲਦਾ ਨਾਲੇ
ਹਾਂਜੀ-ਹਾਂਜੀ-ਹਾਂਜੀ।
ਤੁਸੀਂ ਦੱਸੋਗੇ ਕੁਛ ਅਖ਼ਬਾਰਾਂ ਬਾਰੇ
ਅਸੀਂ ਤਾਂ ਕਦੇ ਲਗਾ ਲਬ ਆਇਆ ਨੀ ਹੈਗਾ ਜੀ ਇਕਬਾਰ ਘਾਰ
ਅੱਛਾ-ਅੱਛਾ ਚਲੋ ਕੋਈ ਗੱਲ ਤੇ ਬਾਕੀ ਤੁਸੀ ਏ ਦੇਖਲੋ ਵੀ ਆਪ ਆਪਣੇ ਵਾਸਤੇ ਮਨੋਰੰਜਨ ਦਾ ਸਾਧਨ ਵੀ ਐ।
ਹਾਂਜੀ
ਆਪਣੇ ਵਾਸਤੇ ਮਨੋਰੰਜਨ ਦਾ ਸਾਧਨ ਵੀ ਏ ਜੀ ਇਹ ਜਿਵੇਂ ਇਦੇ ਵਿੱਚ ਚੁਟਕਲੇ ਵਗੈਰਾ ਆਂਦੇ ਨੇ ਦੇਖੋ ਅੱਜ ਕੱਲ
ਹਾਂਜੀ ਫਿਰ ਇਹ ਪੜ੍ਹਿਆ ਹੋਇਆ ਇਨੂੰ ਤਾਂ ਸਾਰਾ ਕੁਛ ਪਤਾ ਲੱਗਦਾ ਏ ਜੀ।
ਹਾਂਜੀ-ਹਾਂਜੀ ਤੇ ਕਹਾਣੀਆਂ ਹੋ ਗਈਆਂ ਦੇਖੋ ਸੁਣਨ ਵਾਸਤੇ ਮਿਲਦੀਆਂ ਨੇ ਆਪਾਂ ਨੂੰ
ਹਾਂਜੀ-ਹਾਂਜੀ
ਹਾਂਜੀ ਤੇ ਇਦਾ ਫੈਦਾ ਵੀ ਆਪਾਂ ਨੂੰ ਦੇਖੋ ਇਦੀਆਂ ਹਾਨੀਆਂ ਵੀ ਨੇ
ਹਾਂਜੀ ਫਿਰ ਐ ਆ ਬੀ ਜਿਦ ਖ਼ਬਰ ਆਪਾਂ ਸੁਣਦੇ ਆਂ ਆਪਾਂ ਨੂੰ ਸਭ ਕਾਸੇ ਲਈ ਕਿਉ ਪਤਾ ਲੱਗ ਜਾਂਦਾ ਘਰ ਬੈਠਿਆਂ ਨੂੰ
ਹੂੰ
ਤੇ ਬੀ ਸਭ ਕਾਸੇ ਦੀ ਪਤਾ ਲੱਗ ਜਾਂਦਾ ਆਪਾਂ ਨੂੰ ਘਰੇ ਬੈਠਿਆਂ ਨੂੰ
ਹਾਂਜੀ-ਹਾਂਜੀ ਅਖ਼ਬਾਰਾਂ ਰਾਹੀਂ ਦੇਖੋ ਆਪ ਨੂੰ ਸਾਰਾ ਪਤਾ ਲੱ ਦਾ ਵੀ ਆਪਣੇ ਆਲੇ ਦੁਆਲੇ ਆਪਣੇ ਕੋਈ ਪੰਜਾਬ 'ਚ ਲਾ ਲੋ ਜਾਂ ਬਾਰ ਲਾ ਲੋ ਵੀ ਕੀ ਗੱਲ ਬਾਤ ਹੋ ਰਈ ਐ। ਹਾਂਜੀ-ਹਾਂਜੀ ਹਾਂਜੀ ਓ ਨੀ ਪਤਾ ਲੱਗਦਾ ਦੇਖੋ ਅਖ਼ਬਾਰਾਂ ਰਾਹੀਂ ਅਪ ਆਪਾਂ ਨੂੰ ਕਾਫ਼ੀ ਮਤਲਬ ਨੌਲਜ ਆ ਜਾਂਦੀ ਆ ਪਤਾ ਲੱਗ ਜਾਂਦਾ। ਤਾਨੂੰ ਆਪਾਂ ਨੂੰ ਹਾਂ ਆਲੇ ਦੁਆਲੇ ਆਪਣੇ ਇਹ ਕੁਛ ਵਾਪਰ ਰਿਆ ਹਨਾ ਕਿੰਨੀ ਦੇਖੋ ਅੱਜ ਕੱਲ ਬਦਰੀਕੀਆਂ ਚੱਲ ਰਈਆਂ ਨੇ ਪੰਜਾਬ ਦੇ ਵਿੱਚ
ਹਾਂਜੀ-ਹਾਂਜੀ ਵਾਧੂ ਜੀ।
ਠੀਕ ਹੈ ਨਾ ਜੀ ਕੋਈ ਕੁੜੀਆਂ ਦੀ ਲਾ ਲੋ। ਕੋਈ ਮੁੰਡਿਆਂ ਦੀ ਲਾ ਲੋ। ਊਂ ਆਪਾਂ ਨੂੰ ਦੇਖੋ ਪਤਾ ਨੀ ਲੱਗਦਾ ਆਪਣੇ ਵਾਸਤੇ ਮਤਲਬ ਬੋਤ ਵਧੀਆ ਏ ਫੈਦੇਮੰਦ ਚੀਜ਼ ਐ ਦੇਖ ਓ ਜੇੜੇ ਪੜ੍ਹਦੇ ਨਈ ਹਨਾ ਹਾਂਜੀ। ਹੂੰ ਨੁਕਸਾਨ ਇਨਾਂ ਦੇ ਇਹ ਨੀ ਦੇਖੋ ਇਨਾਂ ਦਾ ਕਾਗਜ਼ ਐ ਜੇੜਾ
ਹਾਂਜੀ
ਪੜ ਕੇ ਲੋਕ ਦੇਖੋ ਗੇਰ ਦਿੰਦੇ ਨੇ।
ਹਾਂਜੀ-ਹਾਂਜੀ ਓ ਬੇਆਦਰੀ ਹੁੰਦੀ ਐ ਜੀ।
ਤੇ ਨੇ ਇਦੀ ਸ਼ਾਹੀ ਹੈ ਦੇਖੋ ਇਦੇ ਵਿੱਚ ਅਖਬਾਰਾਂ ਦੇ ਵਿੱਚ ਲਪੇਟ ਕੇ ਅੱਜ ਕੱਲ੍ਹ ਜੇੜੇ ਹੁਣ ਦੁਕਾਨਾਂ ਆਲੇ ਨੇ ਜਾਂ ਰੇਹੜੀਆਂ ਆਲੇ ਨੇ।
ਹਾਂਜੀ-ਹਾਂਜੀ
ਓ ਅਖ਼ਬਾਰਾਂ ਦੇ ਪਾ ਕੇ ਕੋਈ ਜਿਵੇਂ ਹੁਣ ਛੋਲੇ-ਭਟੂਰੇ ਲਾ ਲੋ ਜਾਂ ਕੋਈ ਸਮੋਸਾ ਵਗੈਰਾ ਲਾ ਲੋ, ਇਹ ਅਖਬਾਰ ਦੇ ਵਿੱਚ ਪਾ ਕੇ ਦੇ ਦਿੰਦੇ ਨੇ ਕਸਟ ਕਸਟਮਰ ਨੂੰ, ਇਹਦੀ ਸ਼ਿਆਈ ਹੁੰਦੀ ਜੀ ਗੰਦੀ, ਦੇਖੋ!
ਹਾਂਜੀ, ਹਾਂਜੀ।
ਠੀਕ ਐ ਨਾ, ਜਿਹਦੇ ਨਾਲ ਇਹ ਤੁਸੀਂ ਐ ਲਾ ਲਓ, ਖਾਣ ਆਲੇ ਜਿਦੋ ਫੂਡਾਂ ਦੇ ਨਾਲ ਆਪਣੇ ਅੰਦਰ ਚਲੀ ਜਾਂਦੀ ਐ।
ਹਾਂਜੀ-ਹਾਂਜੀ, ਕਿਉਂ ਆਪਾਂ ਨੂੰ ਹਾਂਜੀ ਨੁਕਸਾਨ ਕਰਦੇ ਐ ਜੀ।
ਹਾਂਜੀ।
ਇਹ ਤਾਂ ਹੈ ਜੀ। ਨਾ, ਨੁਕਸਾਨ ਤਾਂ ਕਰਦੀ ਹੈ ਜੀ, ਐ ਹੀ ਕਹਿ ਰਹੇ ਦੇ ਅਸੀ ਵੀ। ਵੀ ਐ ਕੀ ਪਤਾ ਹੁਣ ਕਿਵੇਂ ਬਣਦੇ ਹੈ ਕਿ-
ਇਹ ਤਾਂ ਤੁਸੀਂ ਇਹ ਲਾ ਲੋੋ ਮੈਡਮ, ਇਹਦੀ ਸ਼ਾਹੀ ਨਾ ਬਹੁਤ ਗੰਦੀ ਹੁੰਦੀ ਹੈ, ਮਤਲਬ ਮੈਂ ਸੁਣਿਆ ਕਾਫ਼ੀ
ਅੱਛਾ ਜੀ।
ਵੀ ਜਿਹੜੀ ਇਹਦੇ ਵਿੱਚ ਸ਼ਾਹੀ ਵਰਤੀ ਜਾਂਦੀ ਐ ਨਾ, ਉਹ ਕਾਫ਼ੀ ਗੰਦੀ ਹੁੰਦੀ ਐ।
ਅੱਛਾ ਜੀ, ਅੱਛਾ।
ਹਾਂਜੀ, ਜਿਵੇਂ ਮਤਲਬ ਇਹ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਨੇ, ਅਖਬਾਰਾਂ ਨੂੰ ਮਤ ਮਤਲਬ ਦੁਕਾਨਾਂ ਦੇ ਵਿੱਚ ਜਾਂ ਰੇੜ੍ਹੀਆਂ ਦੇ ਉੱਪਰ ਇਹ ਨਹੀਂ ਰੱਖਣੀ ਚਾਹੀਦੇ।
ਹਾਂ ਹਾਂਜੀ, ਇਕ ਉਹ ਇੱਕ ਦੂਜਾ ਰੂਲ ਆਉਂਦਾ ਜੀ ਜਿਹੜਾ ਅੱਗੇ ਤਾਂ ਉਹ ਵਰਤ- ਨਜ਼ਾਰਾ ਸੀ।
ਹਾਂਜੀ।
ਹੁਣ ਪਤਾ ਕੀ ਕਰਦੇ ਨੇ, ਮਹਿੰਗਾਈ ਦੇ ਚੱਕਰ ਦੇ ਵਿੱਚ ਹੁਣ ਇਹ ਅਖ਼ਬਾਰ ਹੀ ਲੈਣ ਲੱਗ ਗਏ।
ਹਾਂ, ਅਖਬਾਰ ਲੈਣ ਲੱਗ ਗਏ ਜੀ।
ਤੇ ਅੱਗੇ ਤਾਂ ਉਹਦੇ ਵਿੱਚ ਲਿਵੇਟ ਕੇ ਦਿੰਦੇ ਹੁੰਦੇ ਸੀ, ਹੁਣ ਅਖਬਾਰ 'ਚ ਹੀ ਦੇ ਜਾਂਦੇ।
ਹਾਂਜੀ-ਹਾਂਜੀ, ਹੁਣ ਅਖ਼ਬਾਰ ਆਉਣ ਲੱਗ ਗਏ ਜੀ।
ਹਾਂਜੀ, ਕਹਿੰਦੇ ਨੇ ਸਸਤੇ ਮਿਲ ਜਾਂਦੇ ਨੇ ਜੀ ਅੱਖਬਾਰ ਤਾਂ ਪੰਜ-ਸੱਤ ਸੱਤ ਰੁਪਈਆਂ ਦੇ ਵਿੱਚ ਮਿਲ ਜਾਂਦੇ ਨੇ।
ਅਖ਼ਬਾਰਾਂ ਸਿਰਫ ਡੇਢ
ਹਾਂਜੀ ਹਾਂ। ਹਾਂਜੀ-ਹਾਂਜੀ!
ਮੇਰੇ ਖਿਆਲ 'ਚ ਪੰਜ-ਸਾਢੇ ਪੰਜ ਰੁਪਏ ਵਾਂਗੂ ਪਹੁੰਚ ਰਿਆ।
ਫੇਰ ਜੀ
ਦੇਖੋ ਹਾਂਜੀ, ਜੇ ਹੁਣ ਕੋਈ ਆਏ ਜਿਵੇਂ ਇਹਦੇ ਵਿੱਚ ਲਾਭ ਆਪਾਂ ਨੂੰ ਇਹ ਨੇ, ਅਖ਼ਬਾਰਾਂ ਦੇ ਫੈਦੇ ਇਹ ਨੇ, ਜਿਵੇਂ ਕੋਈ ਨੌਕਰੀ ਨੌਕਰੀਆਂ ਵਾਸਤੇ ਲਾ ਲਓ ਤੁਸੀਂ। ਜੇ ਕਿਸੇ ਨੇ ਕੋਈ ਨੌਕਰੀ ਕੱਢਣੀ ਹੈ ਜਾਂ ਕੋਈ ਨੌਕਰੀ ਵਾਸਤੇ ਤੇ ਆਪਣੇ ਕੋਲੇ ਰੱਖਣੇ ਨੇ, ਵਰਕਰ ਰੱਖਣੇ ਨੇ, ਉਹ ਅਗਲਾ ਅਖਬਾਰਾਂ ਦੇ ਵਿੱਚ ਚ ਮ ਮਤਲ ਖ਼ਬਰ 'ਚ ਪਾ ਦਿੰਦੇ ਵੀ ਹਾਂ, ਵੀ ਸਾਨੂੰ ਇੰਨੇ ਵਰਕਰ ਦੀ ਜ਼ਰੂਰਤ ਹੈ ਜਾਂ ਫਲਾਣੇ ਦੇਸ਼ 'ਚ ਜਾਂ ਕਿ ਇੱਧਰ ਸ਼ਹਿਰ ਚ ਹਨਾ ਜੀ? ਤੇ ਉਹਦੇ ਵਾਸਤੇ ਵੀ ਦੇਖ ਫੈਦੇਮੰਦ ਐ, ਬਾਕੀ ਤੁਸੀਂ ਇਹ ਲਾ ਲਓ, ਕੋਈ ਕੁੜੀ ਐ ਜਾਂ ਕੋਈ ਮੁੰਡਾ ਐ, ਜਿਹਨਾਂ ਦਾ ਮਤਲਬ ਵਿਆਹ ਨਹੀਂ ਹੁੰਦਾ
ਹਾਂਜੀ-ਹਾਂਜੀ।
ਉਹ ਅਖ਼ਬਾਰਾਂ ਦੇ ਵਿੱਚ ਖ਼ਬਰ ਛਪਾ ਦਿੰਦੇ ਨੇ। ਕਿ ਜੇ ਸਾਨੂੰ ਮਤਲਬ ਕੋਈ ਜੱਟ ਸਿੱਖ ਹੈ ਯਾ ਕੋਈ, ਹੋਰ ਕੋਈ ਕਾਸ਼
ਤੇ ਹਾਂਜੀ ਹੁਣ ਕਿਯੁ ਵਿੱਚ ਮੰਕਲੀਕ ਵੀ ਬੋਤ ਹੁੰਦੇ ਨੇ ਜੀ।
ਹਾਂਜੀ-ਹਾਂਜੀ।
ਕਯੋ ਓ ਵੀ ਅਕਬਾਰਾਂ ਚ ਵੀ ਪਤਾ ਲਾੱਗਦੈ।
ਹਾਂਜੀ-ਹਾਂਜੀ ਅਖ਼ਬਾਰਾਂ ਚ ਪਤਾ ਲਾੱਗਦੈ।
ਹਾਂ ਤੇ ਜੇੜੇ-ਜੇੜੇ ਮੱਕਲੀਕ ਹੋਂਦੇ ਨੇ
ਹਾਂਜੀ, ਆਵਾਜ਼ ਥੋਡੀ ਫੇਰ ਘਾੱਟ ਆਨ ਲਾੱਗ ਗੀ।
ਕੋਈ ਰੇਂਜ ਦੀ ਫਰਕ
ਹਾਂਜੀ-ਹਾਂਜੀ ਰੇਜ ਦੀ ਇੰਨੀ ਪ੍ਰੋਬਲਮ ਆ ਰੀ ਏ ਪੈਲਾਂ ਇਦਰ ਵੀ ਸਾਡੇ ਲਾਈਟ ਨੀ ਹੈਗੀ ਸੀ ਦੋ ਦੇਨ ਹੋ ਗੇ। ਹੁਨ ਵੀ ਕਦੇ ਆ ਗੀ ਕਦੇ ਬੱਗ ਗੀ ਬਾੱਸ ਏਹੀ ਹਾਲ ਹੋ ਰੇਆ ਹੈਗਾ।
ਤੇ ਸਾਡੇ ਤਾਂ ਚੱਲੀ ਜਾਂਦੇ ਐ ਜੀ।
ਨਾ ਜੀ ਉਰੇ ਬੋਤ ਦਿੱਕਤ ਆ ਰੀ ਐ ਦੋ ਰਾਤਾਂ ਤਾਂ ਸਾਨੂੰ ਹੋ ਗੇ ਜਾਗਦੇਆਂ ਨੂੰ।
ਅੱਛਾ ਜੀ।
ਹਾਂਜੀ-ਹਾਂਜੀ ਜੱਮੀ ਬੇਰਾਮੀ ਹੋ ਰੀ ਹੈ ਮਤਲਬ ਇੱਕ ਮਿੰਟ ਦੀ ਵੀ ਰੈਸਟ ਨੀ ਹੈਗੀ ਰਾਤ ਦੀ ਤਾ।
ਫੇਰ ਤਾ ਬੋਤ ਮੁਸਕੱਲ ਆ ਜੀ ਚੋਨੂੰ ਤਾ।
ਕਲਾ ਦੀਨੇ ਕੰਮ ਨੀ ਨਿਬਣਦੇ ਈ
ਹਾਂਜੀ ਫੇਰ ਦੇਨ ਚਤਾ ਬਿ ਓ ਨੀਂਦ ਵੀ ਨੀ ਅਪਾਂ ਨੂੰ ਓਂਦੀ ਜੜੀ ਰਾਤ ਬਾਲੀ ਹੁੰਦੀ ਐ।
ਹਾਂਜੀ-ਹਾਂਜੀ।
ਕੇ ਐ ਰਾਤ ਨੂੰ ਤਾ ਆਪਾਂ ਆਥਨੇ ਸਾਰੇ ਕੰਮ ਬੀ ਆਦਪੋ ਆਪਦੇ ਨਮੇੜ ਕੇ ਕਿਓ ਆਪਾ ਰੈਸਤ ਕਾਰਦੇ ਆ ਨੀਦ ਆਪਾ ਰੱਜ ਕੇ ਸੋ ਲੈਨੇ ਆ।
ਹਾਂਜੀ-ਹਾਂਜੀ।
ਬੀ ਦਿਨ ਚ ਤਾ ਆਪਾਂ ਨੂੰ ਜਿਮੇਵਾਰੀਆ ਵੀ ਬੋਤ ਹੁੰਦੀਆਂ ਨੇ।
ਹਾਂਜੀ-ਹਾਂਜੀ ਏ ਤੇ ਹੈਗਾ ਈ ਐ।
ਹਾਂ ਬੀ ਕੀ ਕੈਣਾ ਜੀ ਘੰਟਾ ਅੱਧਾ ਘੰਟਾ ਆਪ ਬੀ ਕਿਤੇ ਬਾੱਸ
ਹਾਂਜੀ-ਹਾਂਜੀ।
ਤੇ ਫੇਰ ਤਾ ਬੋਤ ਪ੍ਰੋਬਲਮ ਆ ਰੀ ਐ ਜੀ ਸੋਡੇ ਕਣੇ ਲੈਟ ਦੀ।
ਜਾਦਾ ਪਤਾ ਨੀ ਕਿੱਥੋਂ ਕੀ ਖਰਾਬ ਹੋ ਰਯਾ ਕੀ ਨਈ ਹੈਗਾ।
ਅੱਛਾ। ਸਾਡੇ ਕਣੀ ਵੀ ਇੱਥੋਂ ਈ ਆਉਂਦੀ ਐ ਜੀ ਜਿੱਥੇ ਸੋਡੇ ਕਣੀਓ ਓਂਦੀ ਐ।
ਹਾਂਜੀ-ਹਾਂਜੀ ਬਾੱਸ ਐਹੀ ਪ੍ਰੋਬਲਮ ਆ ਰੀ ਐ ਪਤਾ ਨੀ ਮੈਨ ਤਾ ਕੋਈ ਸਮਝ ਨੀ ਆ ਰੀ ਹੈਗੀ ਵੀ ਆਏ ਨੀ ਹੈਗਾ ਵੀ ਛੇਤੀ-ਛੇਤੀ ਗੌਰ ਕਰ ਲੈਨਗੇ ਹਨਾ।
ਹਾਂਜੀ ਹਾਂ।
ਹੂੰ।
ਫੇ ਸੋਡੇ ਪਿੰਡ ਦਾ ਕੋਈ ਜਾਂਦਾ ਨੀ ਜੀ ਓਥੇ ਘਰਾੱਡ ਵਿੱਚ।
ਬਾੱਸ ਜਾਂਦੇ ਵੀ ਨੇ ਜੀ ਹੈਵੇ ਘੌਲੀ ਵੀ ਨੇ ਵਿੱਚ ਦੀ। ਕੈ ਦਿੰਦੇ ਨੇ ਜਿਵੇਂ ਹੁਣ ਓ ਇੱਕ ਕੈ ਦਿੰਦੈ ਮੈਨੂੰ ਕੀ ਜਰੂਰਤ ਹੈ ਤੂੰ ਬਗ ਜਾ, ਓ ਬਗ ਜੂਗਾ ਚ ਬਗ ਜੂਗਾ ਜਿਨੂੰ ਜਰੂਰਤ ਐ।
ਬੀ ਜੇੜੇ ਬੰਦੇ ਮੂਰੇ ਹੋਂਦੇ ਨੇ ਨਾ ਓ ਜਾਂਦੇ ਨੇ ਜੀ।
ਹਾਂਜੀ-ਹਾਂਜੀ ਜਾਂਦੇ ਨੇ।
ਸਿਆਣੇ-ਸਿਆਣੇ ਬੰਦੇ
ਹੂੰ, ਹੂੰ।
ਹੁਨ ਮੈਟਰ ਤਾਂ ਕਿੰਨਾ ਕ ਚੇਰ ਲੈਟ ਕਾੱਢ ਦੇ ਨੇ ਜੀ।
ਹਾਂਜੀ-ਹਾਂਜੀ ਐ ਤਾ ਹੈਗਾ ਈ ਐ।
ਗਰਮੀ ਦੇ ਵਿੱਚ ਨਾ ਮੈਂ ਪਰ ਤਾਂ ਇੱਕ ਇਸ ਗੱਲੋਂ ਨੇ, ਵੀ ਹਾਂ ਦੋ, ਚਾਰ ਘੰਟੇ ਲੈਟ ਚਲੀ ਗਈ ਚੱਲਨ ਮੈ
ਹਾਂ, ਬਸ ਇਨਵਰਟਰ ਲਾ ਲਿਆ। ਹੁਨ ਤਾਂ ਵੈਸੇ ਦੂਸਰੀ ਲੈਟ, ਪਾਣੀ ਦਾ ਵੇਖੋ ਸਰਦਾ ਈ ਨੀ ਹੈਗਾ ਗੌਰਰਮੈਂਟ ਆਲੀ ਜੇੜੀ।
ਹਾਂ ਜੀ, ਦੂਜੀ ਲੈਟ ਬਿਨਾਂ ਤਾਂ ਕਾਮ ਸਰਦਾ ਈ ਨੀ।
ਇੱਥੇ ਸਾਰਾ ਦਿਨ ਲਾਈਟ ਹੋਊਗੀ ਤਾਂ ਪਾਣੀ ਹੋਊਗਾ, ਹੁਣ ਪਾਣੀ ਬਿਣਾ ਬੈਠੇ ਆ ਜਮੀ
ਅੱਛਾ ਜੀ, ਅੱਛਾ। ਹੁਣ ਫੇਰ ਲੈਟ ਹੈ ਨੀ ਜੀ ਤੁਆਡੇ?
ਹੁਣ ਹੈਗੀ ਹੈ ਜੀ ਮਤਲਬ ਘੱਟ ਐ ਲੈਟ, ਜਿਵੇਂ ਆਪਾਂ ਕੈ ਦੇਂਨੇ ਆ ਇੱਕ ਫੇਸ ਚ ਹੈਗੀ ਇੱਕ ਚ ਹੈ ਨੀ।
ਤੇ ਫੇਰ ਉਹ ਵੀ ਮੋਟਰਾਂ ਨੀ ਚੱਲਦੀਆਂ ਹੋਣੀਆਂ ਐਈਓ ਤਾਂ।
ਐਈ ਨਾ ਫੇਰ ਦੋ -ਦੋ ਪਾਵਰ ਦੀਆਂ ਮੋਟਾਂ ਹੋ ਰੀਆਂ ਨੇ, ਕਿੱਥੇ ਚੱਲਦੀਆਂ ਨੇ ਓ ਘੱਟ ਲਾਈਟ ਤੇ।
ਫੇਰ ਤਾਂ ਸੁਆਨੂੰ ਬੋਤਾ ਔਖਾ ਹੈ ਜੀ।
ਹੋਰ ਜੀ ਹੋਰ, ਔਖੇ ਏਕ ਦਮ।
ਪਾਣੀ ਬਿਣਾ ਤਾਂ ਨਾਲੇ ਕਿਉਂ ਆਪਾਂ ਨੂੰ ਇੱਕ ਪਲ ਵੀ ਨੀ ਸਰਦਾ ਜੀ।
ਨਾ ਜੀ ਨਾ, ਇੱਕ ਮਿੰਟ ਵੀ ਨੀ ਸਰਦਾ ਹੈਗਾ। ਓ ਨਾਣਾ -ਧੋਣਾ, ਪੀਣ ਵਾਸਤੇ ਪਾਣੀ ਆਂਢੀਆਂ- ਗੁਆਂਢੀਆਂ ਨੂੰ ਭਰ ਕੇ ਲੈ ਆਂ ਦੇਖੋ। ਓਨਾਂ ਦੀ ਵਿਚਾਰਿਆਂ ਦੀ ਕਿੱਥੋਂ ਆਊਗਾ।
ਹਾਂਜੀ- ਹਾਂਜੀ, ਏ ਤਾਂ ਹੈ।
ਹੂੰ।
ਕਿਉਂਕਿ ਵੀ ਜੇੜਾ ਕੰਮ ਐ ਜੀ ਅਪਣਾ ਸਾਰਾ ਇਹ ਪਾਣੀ ਨਾਲ ਹੀ ਹੁੰਦੈ ਨਾ।
ਹਾਂਜੀ- ਹਾਂਜੀ।
ਤੇ ਵੀ ਖਾਣਾ ਵੀ ਬਣਾਉਣਾ, ਤੇ ਕੱਪੜੇ ਵੀ ਧੋਣੇ। ਹਾਂਜੀ, ਵੀ ਘਰ ਦੀ ਸਾਫ਼-ਸਫ਼ਾਈ ਵੀ ਕਰਨੀ ਆਪਾਂ ਨੇ।
ਬੋਤ ਔਖਾ ਹੋਰੈ।
ਤੇ ਜਦ ਪਾਣੀ ਨੀ ਹੁੰਦਾ ਜੀ ਸਾਰਾ ਕੰਮ ਫੇਰ ਤਾਂ ਠੱਪ ਹੋ ਜਾਂਦੈ ਨਾ। ਹੋਆ ਪਿਆ ਜੀ, ਬੈਠਾ ਆ ਬਸ ਹੁਨ। ਅੱਛਾ ਜੀ।
ਨਾ ਲੈਟ ਆਲਾ ਕੰਮ ਕਰਨ ਜੋਗੀ, ਨਾ ਪਾਣੀ ਆਲਾ ਕੰਮ ਕਰਨ ਜੋਗੀ।
ਪਰ ਏ ਤਾਂ ਬਹੁਤ ਔਖਾ ਏ ਜੀ। ਹਾਂਜੀ- ਹਾਂਜੀ, ਗਰਮੀ ਬੋਤ ਬੋਤ ਜਾਦਾ ਹੋ ਰੀ ਐ ਜੀ, ਨਾ ਕੋਈ ਬਾਰਿਸ ਪੈਂਦੀ ਐ।
ਓ ਤਾਂ ਹੈਗੀ ਏ ਜੀ।
ਹਾਂ, ਤੇ ਅੱਜ ਥੋੜੀ ਜੀ ਵੀ ਗਰਮੀ ਤਾ ਘਟ ਹੋਈ ਐ, ਵੀ ਜਿੱਥੇ ਨਈ ਲੱਗਦੀ ਹਵਾ।
ਹਾਂ, ਹਾਂ। ਹਵਾ ਕੀ, ਹਵਾ ਪੈਨ ਨੂੰ ਹੈ ਨੀ ਜੀ ਕੁਛ।
ਅੱਛਾ ਜੀ, ਅੱਛਾ। ਅੱਛਾ, ਅਪਣੇ ਘਰੇ ਹਵਾ ਪੈਂਦੀ ਨੀ ਜੀ ਕਿ
ਨਾ ਜੀ ਨਾ, ਪੈਂਦੀ ਨੀ ਹੈਗੀ, ਬੋ ਘੱਟ ਪੈਂਦੀ। ਬੇੜੇ- ਬੂੜੇ ਚ ਹੁਨ ਬੈਠਣ ਦਾ ਦੇਖੋ ਦੁਪੈਰੇ ਟਾਇਮ ਈ ਨੀ ਹੈਗਾ।
ਹਾਂ, ਦੁਪੈਰੇ ਚ ਤਾਂ ਕਿੱਥੇ ਬੈਠਾ ਜਾਂਦਾ ਜੀ।
ਹੁਨ ਤੜਕੇ ਓਥਨੇ ਏਨਾ ਕਿਦੇ ਕੋਲ ਟੈਮ ਏ, ਏ ਹੋ ਜਾਂਦਾ ਵੀ ਚਲੋ ਵੀ ਓਦਾ ਰੋਟੀ- ਰੁਟੀ ਖਾਓ, ਸੋ ਜਾਓ।
ਹਾਂਜੀ, ਹਾਂਜੀ ਜੀ ਸਾਮ-ਸਵੇਰੇ ਤਾ ਆਪਦੇ ਕੰਮਾਂ- ਕਾਰਾਂ ਚ ਆਪਾਂ ਲੱਗੇ ਰੈਂਨੇ ਆ।
ਹਾਂਜੀ- ਹਾਂਜੀ।
ਹਾਂ ਜੀ।
ਚਲੋ ਠੀਕ ਐ ਮੈਡਮ ਫਿਰ ਗੱਲ ਕਰਦੇ ਆ ਦੀ। ਠੀਕ ਐ ਜੀ, ਠੀਕ ਐ।
ਓਕੇ ਜੀ।
ਤੁਆਡੇ ਨਾਲ ਗਲ